ਹੈਲੋ ਸਤਿ ਸ੍ਰੀ ਅਕਾਲ,
ਹੋਰ ਕੀ ਕਰਦੇ ਹੋ?
ਮੈਂ ਠੀਕ ਹਾਂ, ਤੁਸੀਂ ਦੱਸੋ?
ਬਸ ਵਧੀਆ ਹੋਰ ਮੌਸਮ ਕਿਹੋ ਜਿਹਾ ਉਧਰ ਗਰਮੀ ਬਰਸਾਤ
ਵਿੱਚ ਦੀ ਧੁੱਪ ਨਿਕਲੀ ਪਈ ਹੈ ਪਰ ਹਵਾ ਵੀ ਚੱਲਦੀ ਪਈ ਹੈ ਨਾਲ-ਨਾਲ ਹੀ,
ਇਧਰ ਹਵਾ ਨਹੀਂ ਹੈ ਤੇ ਧੁੱਪ ਹੀ ਧੁੱਪ ਹੈ।
ਨਹੀਂ ਸਾਡੇ ਇਥੇ ਤਾਂ ਮਤਲਬ ਕਦੇ ਇਕਦਮ ਬੱਦਲ ਆ ਜਾਂਦੇ ਨੇ ਕਦੇ ਇਕਦਮੀ ਧੁੱਪ ਹੋ ਜਾਂਦੀ ਹੈ ਤੇਜ਼
ਇੱਧਰ ਨੀ ਇਧਰ ਤੇ ਨਾ ਬੱਦਲ ਹੁੰਦਾ ਆ ਸ਼ਾਮੀ ਥੋੜੀ ਬਹੁਤ ਹਵਾ ਚੱਲ ਜਾਂਦੀ ਹੈ, ਠੀਕ ਹੋ ਜਾਂਦਾ ਮੌਸਮ ਠੀਕ ਹੈ।
ਹੂੰ ਸ਼ਾਮੀ ਤੇ ਮੌਸਮ ਠੀਕ ਹੁੰਦਾ।
ਹਾਂ, ਸ਼ਾਮੀ ਪੰਜ ਛੇ ਵਜੇ ਮੋਸਮ ਠੀਕ ਹੋ ਜਾਂਦਾ।
ਹੂੰ,
ਆ ਵਰਕ ਆਊਟ ਵਗੈਰਾ ਕਰਦੇ ਸਵੇਰੇ ਨਹੀਂ, ਥੋੜੀ ਬਹੁਤ ਕਰਦੇ ਐਕਸਰਸਾਈਜ਼ ਨਹੀਂ ਸਵੇਰੇ ਐਕਸਰਸਾਈ ਵਗੈਰਾ? ਕਰਦੇ ਹੋ ਵਰਕ ਆਊਟ ਵਗੈਰਾ ਨਹੀਂ?
ਨਹੀਂ ਅਸੀਂ ਤੇ ਉਠਦੇ ਹੀ ਏ, ਰਿਹਾ,
ਏਹੈ,
ਅਸੀਂ ਤਾ ਉੱਠਦੇ ਇੱਕ ਵਜੇ ਹਾਂ। ਅਰੇ ਛੁੱਟੀਆਂ ਨੇ ਨਾ ਇਸ ਲਈ ਹਾਂਜੀ, ਹੂੰ,
ਟੀ ਵੀ ਵਗੈਰਾ ਦੇਖ ਕੇ ਫੋਨ ਵਗੈਰਾ ਚਲਾ ਕੇ ਤਾਂ ਕਰਕੇ।
ਹਾਂਜੀ, ਫੇਰ ਉਹ ਤੋਂ ਬਾਅਦ ਸਕੂਲ ਖੁਲ ਜਾਣੇ ਨੇ ਉਹ ਤੋਂ ਬਾਅਦ ਟਾਈਮ ਨੀ ਮਿਲਣਾ ਇਹਨਾਂ ਸਭ ਚੀਜ਼ਾਂ ਦਾ,
ਉਹ ਤੇ ਹੈ ਹੀ ਫਿਰ ਔਈਓ ਸਕੂਲ ਖੁੱਲੇ ਫੇਰ ਪੇਪਰ ਆ ਗਏ ਟੈਸਟ ਆ ਗਏ ਪੇਪਰ ਆ ਗਏ ਟੈਸਟ ਆ ਗਏ ਹਰ ਮਹੀਨੇ ਐ ਹੈ ਚਲਦੇ ਦੋ ਮਹੀਨੇ ਬਾਅਦ ਪੇਪਰ ਫਿਰ ਟੈਸਟ ਹੈਗੀ ਆ ਮੇਰੀ ਬੇਟੀ ਨੇ ਪਤਾ ਕੀ ਕੀਤਾ ਉਹਨੂੰ ਪਤਾ ਮੈਂ ਕੋਲ ਕਰ ਰਹੀ ਹਾਂ ਉਹ ਕੋਲ ਦਾ ਫਾਇਦਾ ਚੁੱਕ ਕੇ ਲਿਪਸਟਿਕ ਲਗਾ ਰਹੀ ਆ ਆਪਣੀ
ਹੈਲੋ-ਹੈਲੋ, ਆਵਾਜ਼ ਆ ਰਹੀ ਹੈ ਉਹ ਨੈਟ ਡਿਸਕਨੈਕਟ ਹੋ ਗਿਆ ਸੀ। ਕਾ
ਅੱਛਾ, ਆ ਕਈ ਵਾਰੀ ਹੋ ਜਾਂਦਾ ਆ। ਮੇਰੀ ਬੇਟੀ ਪਤਾ ਕੀ ਕ ਤੇ ਉਹਨੇ ਦੇਖਿਆ, ਮੰਮਾ ਕੋਲ ਤੇ ਗੱਲ ਕਰ ਰਹੀ ਹੈ, ਮੇਰੇ ਹੱਥ ਚ ਸਮਾਨ ਲੱਗਦਾ ਨੀ ਹੈ, ਹੁਣ ਉਹ ਲਿਪਸਟਿਕ ਲਗਾ ਕੇ ਫਿਰ ਰਹੀ ਹੈ।
ਹ। ਬੱ ਚਿਆਂ ਨੂੰ ਹੁੰਦੇ ਨੇ, ਏਦਾਂ ਦੇ ਸ਼ੌਕ।
ਹਾਂ ਸਾਢੇ-ਤਿੰਨ ਸਾਲ ਦੀ ਏ, ਲਿਪਸਟਿਕ, ਕਰੀਮ ਕਲਚਰ ਦਾ ਬੜਾ ਸ਼ੌਕ ਹੈ।
ਹੂੰ। ਹੈ ਤੇ ਕੁੜੀ ਹੀ ਉਹ
ਉਹ ਤੇ ਹੈ ਏ ਕੁੜੀਆਂ ਨੂੰ ਸੋ਼ਕ ਬੜਾ ਹੁੰਦਾ ਫੈਸ਼ਨ ਦਾ
ਹਾਂ।
ਮਲਿਆਂ ਦਾ ਆਟਾ ਲੈਂਦੀ ਆ ਉਹ। ਉਹਨਾਂ ਨੂੰ ਆਪਣੇ ਹੱਥ ਤੇ ਮਹਿੰਦੀ ਲਗਾਂਦੇ ਵੀ ਹੈ। ਆਟਾ ਨੀ ਹੁੰਦਾ ਮਲਿਆ ਦਾ ਆਟਾ
ਹਾਂਜੀ।
ਆਟੇ ਮਲਦੇ ਰੋਟੀ ਲਈ ਉਹ ਲੈਂਦੀ ਹੈ, ਆਪਣੇ ਹੱਥ ਚ ਗੋਲ ਗੋਲ ਲਗਾਂਦੀ ਹੈ, ਪਹਿਲੇ ਹਥੇਲੀ ਤੇ ਆਟੇ ਰੱਖ ਕੇ ਨਾ ਆਪਣੇ ਹੱ ਗੋਲ- ਗੋਲ ਆਟਾ ਨਿੱਕਾ ਜਿਹਾ। ਫਿਰ ਉਹੀ ਗੋਲ-ਗੋਲ ਨਾ ਆਪਣੀਂ ਉਂਗਲਾਂ ਵਿੱਚ ਚਿਪਕਾਂਦੀ ਆਟਾ
ਅਰੇ
ਉਹ ਸੋਚਦੀ ਮਹਿੰਦੀ ਲੱਗ ਗਈ ਹੈ ਮੇਰੇ ਕਹਿੰਦੀ ਦੇਖੋ ਮੰਮਾ, ਮੈਨੇਂ ਮਹਿੰਦੀ ਲਗਾਈ। ਸ਼ੌਕ ਹੈ ਚੀਜ਼ਾਂ, ਮੈਕਅਪ ਕਰਨ ਦਾ ਬਹੁਤ ਸ਼ੌਕ ਹੈ।
ਹਾਂ ਬੱਚਿਆਂ ਨੂੰ ਹੁੰਦਾ, ਮਤਲਬ ਉਹ ਹੁੰਦਾ ਨਾ ਮੰਮੀ ਦੀ ਚੀਜ਼ਾਂ ਨਾਲ ਖੇਡਣ ਦਾ।
ਬਿਲਕੁਲ-ਬਿਲਕੁਲ ਤੁਸੀਂ ਇਹਦੇ ਕੋਲੋਂ ਪੋਜ ਬਣਵਾ ਲੋ, ਇੱਕ- ਤੋਂ ਇੱਕ ਉਹਨੂੰ ਕਹਿ ਦੋ ਬੇਟਾ, ਪੋਜ ਬਣਾਈ ਆਪਣੀ ਫੋਟੋ ਖਿੱਚ ਕੇ ਲੈ, ਇੱਕ ਤੋਂ ਇੱਕ ਪੋਜ ਬਣਾ ਕੇ ਲਿਆਏਗੀ, ਆਪਣੀ ਫੋਟੋ ਖਿੱਚ ਕੇ ਵਲੋਗ ਬਣਾ ਲਏਗੀ ਪੂਰਾ ਹੈਲੋ ਗਾਈਜ਼, ਮੈਂ ਯੇ ਕਰ ਰਹੀ ਹੂੰ। ਅਬ ਮੈਂ ਸਕੂਲ ਜਾ ਮੈਂ ਆਪਸੇ ਆਕੇ ਬਾਤ ਕਰੂੰਗੀ, ਪੂਰਾ ਬਲੋਗ ਬਣਾਂਦੀ ਹੈ। ਮਾਸੀ ਵਗੈਰਾ ਨਹੀਂ ਉਹਦੀ ਮਾਸੀ ਵਗੈਰਾ ਬਣਾਂਦੀ ਨਾ ਵਲੋਗ ਵਗੈਰਾ, ਤੇ ਉਹਨੂੰ ਮਾਸੀ ਕੋਲ ਮਾ ਸੀ ਘਰੇ ਹੋ ਕੇ ਆਈ ਏ ਨਾ ਹੁਣ ਮਹੀਨਾ ਦਿਨ ਰਹਿ ਕੇ ਆਈ ਐ। ਕਿੱਥੇ ਆਗੇ ਸਾਰਾ,
ਹੂੰ,
ਹੈਗੀ ਹੈ ਹੈਲੋ ਗਾਈਜ਼ ਮੈਂ ਜੇ ਕਰ ਰਹੀ ਹੂੰ, ਹੈਲੋ ਗਾਈਜ਼ ਮੈਂ ਜੇ ਕਰ ਰਹੀ ਹੂੰ,
ਅਰੇ ਉਹਰ ਸ਼ੌਕ ਚੜ ਗਿਆ ਨਾ ਵੇਖ-ਵੇਖ ਕੇ,
ਹਾਂ ਕੁਛ ਔ ਟੀ ਵੀ ਦੇਖਦੀ ਹੈ। ਤੇ ਤਾਂ ਕਰਕੇ,
ਵੀ ਯੂਟਿਊਬ ਵੀ ਵੇਖਦੇ ਨੇ ਬੱਚੇ ਹੁਣ ਸਾਰੇ,
ਫੋਨ ਕਨੈਕਟ ਕਰ ਲੈਂਦੀ ਆ ਕਹਿੰਦੀ ਮੈਨੂੰ ਕਰਦੋ ਮੈਂ ਕਰ ਨਾਸ ਨਾਮ ਦੀ ਇੱਕ ਲੇਡੀ ਕੁੜੀ ਆਦੀ ਛੋਟੀ
ਹੂੰ,
ਉਹ ਦੇਖਦੀ ਹੈ ਜੇ ਆਪ ਅਗਰ ਫੋਨ ਚਲਾਈ ਦੇ, ਅਨਾਇਯ ਦੇਖੇਗੀ। ਹਾਂ, ਤੇ ਉਹ ਬੜ ਹਰ ਚੀਜ਼ਾਂ ਦਾ ਸਿੱਖਣ ਨੂੰ ਮਿਲ ਗਿਆ।
ਹੂੰ ਮਤਲਬ ਦੇਖ-ਦੇਖ ਕੇ ਸਿੱਖਦੇ ਨੇ ਨਾ ਸਾਰੇ ਇੱਕ ਦੂਜੇ ਨੂੰ ਆ ਅ ਨੇੜੇ ਤੇੜੇ ਦਾ ਇਨਵਾਇਰਮੈਂਟ ਦੇੇਖ ਕੇ,
ਬਿਲਕੁਲ-ਬਿਲਕੁਲ, ਅ ਤੇ ਵਗੈਰਾ, ਯੂਜ ਨੀ ਕਰਦੀ ਮੇਕਅੱਪ ਤੋਂ ਜਾਵਾਂ ਤਾਂ ਫੇਰ ਯੂਜ ਕਰਦੀ ਆ,
ਹੈਲੋ,
ਹੈਲੋ-ਹੈਲੋ, ਮੈਂ ਹਜੇ ਘੱਟ ਯੂਜ ਕਰਦੀ ਆ ਮੇਕਅੱਪ ਐ ਬੇਬੇ ਪੂਰਾ ਯੂਜ ਕਰਦੀ ਆ ਜਿਸ ਮੈਨੂੰ ਮਿਲ ਜੇ ਹੱ ਸਮਾਨ ਆਜੇ ਫਿਰ ਉਹ ਏਦਾ ਹੋ ਜਾਂਦਾ ਆ।
ਹੈਲੋ, ਤੁਹਾਡੀ ਅਵਾਜ਼ ਨੀ ਆ ਰਹੀ ਤੁਹਾਡੀ ਅਵਾਜ਼ ਨੀ ਆ ਰਹੀ ਹਾਂਜੀ-ਹਾਂਜੀ-ਹਾਂਜੀ।
ਹਾਂਜੀ, ਤੇ ਸਾਡੇ ਸਮਾਨ ਮਿਲ ਜਾਂਦਾ ਉਹ ਫਿਰ ਫਟਾਫਟ ਖ਼ਰਾਬ ਕਰਨ ਦੀ ਸੋਚਦੀ ਹੈ।
ਹੂੰ, ਉਹ ਵੇਖ ਕੇ ਉਹ ਖੋਲ ਕੇ ਵੇਖਣਾ ਆਦਾ ਨਾ ਕੀ ਚੀਜ਼ ਹੈ ਉਹ
ਹਾਂ,
ਹੂੰ,
ਉਹਨੂੰ ਸਭ ਕੁਛ ਪਤਾ ਹੈ ਕਿ ਇਹ ਫੇਸ ਪਾਊਡਰ ਹੈ ਇਹ ਆਈ ਸ਼ੈਡੋ ਹੈ, ਕਿੱਥੇ ਲਗਣਾ ਆ ਫੈਸ਼ਨ ਪੋਡਰ ਕਿੱਥੇ ਲਗਣਾ ਐ। ਲਿਪਸਟਿਕ ਕਿੱਥੇ ਲੱਗਣੀ ਹੈ, ਉਹਦਾ ਕਿਹੜੇ ਬ੍ਰਸ਼ਨਾਂ ਲੱਗਣੀ ਆਂ ਕਿਹੜੇ ਉਹ ਨੀ ਹੁੰਦੇ ਕੀ ਕਦੇ ਉਹਨੂੰ ਪਾਓ ਕੀ ਬੋਲਦੇ ਐ ਉਨੂੰ ਉਹ ਆਦੇ ਕੋਟਨ ਦੇ, ਹਾਂ ਨਹੀਂ ਬਲੈਂਡਰ ਨੀ ਹਾਂ ਬਲੈਂਡਰ ਕਿਹੜੇ ਪੱਪ ਨਾਲ ਲੱਗਣੇ ਕਿਹੜੇ ਬਲੈਂਡਰ ਲੱਗਣੇ ਸਭ ਕੁਛ ਲਗਾ ਲੈਂਦੀ ਉਹ
ਅਰੇ ਔਨੇ ਤੁਹਾਨੂੰ ਵੇਖਿਆ ਹੋਣਾ ਨਾ ਵਖ ਕਿਆ ਹੋਣਾ ਉਹਨੂੰ ਤੁਹਾਨੂੰ ਕਰਦੇ ਹੋਏ,
ਮਾਸੀੇ,
ਅੱਛਾ,
ਚੈੱਕ ਪਾਟੀਸ਼ ਨਾ
ਹਂ
ਤੇ ਤਾਂ ਕਰਦੀ ਹਾਂ, ਨਹੀਂ ਮੂਸੀ ਖੁਵਾ ਦਾਂਗੇ ਇਹਦੀ ਮਾਸੀ ਕੋਲੋਂ, ਥੋੜੀ ਵੱਡੀ ਹੋਏਗੀ ਨਾ
ਹਂ
ਫ਼ੇਰ ਮੈਨੂੰ ਹੁਣ ਤੇ ਛੱਡਾਂਗੀ ਨ ਵੀ ਮਾਸੀ ਵੱਲ, ਜਦੋਂ ਆ ਸਿਖ ਕਿ ਆਏਗੀ ਨਾ ਮੇਕਅਪ ਵਗੈਰਾ ਹੈ ਹਜੇ ਤੇ ਛੋਟੀ ਆ।
ਕਿਹੜੀ ਕਲਾਸ ਚ ਏ
ਨਰਸਰੀ।
ਅਰੇ ਏਹ ਤੇ ਬਹੁਤ ਹੀ ਛੋਟੀ ਐ।
ਹਾਂ, ਬਹੁਤ ਛੋਟੀ ਹੁ ਹੁਣ ਪਾਇਆ ਤਿੰਨ ਸਾਲ ਦੀ ਐ।
ਅੱਛਾ।
ਆਂਹ
ਹੁਣ ਤਾਂ ਬੜੇ ਛੇਤੀ ਐਡਮਿਸ਼ਨ ਹੋ ਜਾਂਦੇ ਨੇਂ।
ਆਹ ਤਿੰਨ ਸਾਲ ਐਡਮਿਸ਼ਨ ਹੋਇਆ ਦਾ
ਹਂ
ਸਾਢੇ ਤਿੰਨ ਸਾਲ ਦੀ ਦਾ ਐਡਮਿਸ਼ਨ ਹੋਆ ਏਦਾ ਤੇ ਹੁਣ ਮੈਂ ਨਰਸਰੀ ਕਰ ਰਹੀ ਆਂ, ਫ਼ਿਰ ਐਲ ਕੇਜੀ, ਯੂ ਕੇਜੀ ਪੈਂਦੀ ਏ, ਤਿੰਨ ਸਾਲ ਤਾਂ ਖ਼ਰਾਬ ਹੁੰਦੇ ਹੀ ਨੇ ਬੱਚਿਆਂ ਦੇ।
ਹਾਂ।
ਹਰ ਚੀਜ ਦਾ ਕੋਰਸ ਇਹਨਾਂ ਨੇ ਇਤਨਾ ਕਰਦਾ ਕੁਛ ਕਹਿਣ ਦੀ ਹੱਦ ਨੀਂ।
ਕੀ?
ਬੜਾ ਘੱਟ ਬੁਕਸ ਵਗੈਰਾ ਇਤਨੀਆਂ ਹੋਗੀਆਂ ਬਹੁਤ।
ਹਾਂ ਹੁਣ ਤਾਂ ਕਈ ਸਕੂਲ ਏਦਾਂ ਕਰਦੇ ਨੇਂ ਕਿ ਅੱਗੇ ਜਾ ਕੇ ਸਿੱਧਾ ਐਨ ਸੀ ਆਰ ਟੀ ਲੱਗਦੀ ਐਨਾਂ। ਉਹ ਵੀ ਆਪਣੇ ਸਕੂਲੋਂ ਦੀ ਹੀ ਬਣਾ ਕੇ ਦਿੰਦੇ ਨੇਂ ਐਨ ਸੀ ਆਰ ਟੀ ਐਨ ਸੀ ਆਰ ਟੀ ਸਸਤੀ ਹੁੰਦੀ ਐ। ਇਹ ਮਹਿੰਗੀ ਕਰਕੇ ਦੇਣਗੇ।
ਨਰਸਰੀ ਕਲਾਸ ਇਹਨੂੰ ਪਾਇਆ ਨਾਂ ਨਰਸਰੀ ਕਲਾਸ ਚ, ਤਿੰਨ ਬੁੱਕਾਂ ਇੰਗਲਿਸ਼, ਹਿੰਦੀ, ਮੈਥ, ਚਲੋ ਕੰਪਲਸਰੀ ਐ।
ਹਂ
ਮਤਲਬ ਰੀਡਿੰਗ ਬੁੱਕ ਵੱਖਰੀ ਲਗਾਤੀਆਂ, ਸੁਲੇਖ ਜਿਹੀ ਹੁੰਦੀ ਐ ਨਾ ਰਾਈਟੀਗ ਬੁੱਕ ਉਹ ਵਖ ਅਲੱਗ ਲਗਾਤੀ ਫ਼ਿਰ ਮੈਥ ਵੀ, ਹਿੰਦੀ ਇੰਗਲਿਸ਼ ਦੀ ਛੇ ਬੁੱਕਸ ਹੋ ਗਈਆਂ। ਦੋ ਇਹਨੂੰ ਇੱਕ ਅ ਦੋ ਲੱਗੀਆਂ, ਬੁੱਕਾਂ ਹਿੰਦੀ ਤੇ ਇੰਗਲਿਸ਼ ਦੀ, ਸੱਤ ਅੱਠ ਹੋ ਗਈਆ, ਇੱਕ ਡਰਾਇੰਗ ਬੁੱਕ, ਨੋ ਹੋਗੀ। ਤੇ ਤਿੰਨ ਨੋਟਬੁੱਕਾਂ ਅਲੱਗ ਲੱਗੀਆਂ ਦਸ। ਗਿਆਰਾਂ ਬਾਰਾਂ, ਨਰਸਰੀ ਕਲਾਸ ਦਾ ਬੱਚਾ ਤੇ ਗਿਆਰਾਂ ਕਾੱਪੀਆਂ, ਕਿਤਾਬਾਂ ਲੈ ਕੇ ਸਕੂਲ ਜਾ ਰਿਹਾ।
ਰੋਜ਼ ਦਾ
ਵਾਹ।
ਨਈਂ ਏਦਾਂ ਹੁੰਦਾ ਨਾ ਕਿ ਮੰਡੇ, ਟਿਊਸਡੇ, ਵੈਟਨਸਡੇ, ਰਾਈਟਿੰਗ ਹੁੰਦਾ ਅਤੇ ਥਰਸਡੇ, ਫਰਾਈਡੇ, ਸੇਚਰਡੇ ਲਰਨਿੰਗ ਹੁੰਦਾ।
ਜਿਹੜੀ ਨੋਟਬੁੱਕ ਹੁੰਦੀ ਨਾ, ਮੈਮ ਨੋਟਬੁੱਕ ਆਪਣੇ ਕੋਲ ਹੀ ਰੱਖ ਲੈਂਦੀ ਹੈ। ਇਹ ਮਤਲਬ ਇੱਕ ਹਾਂ, ਇੱਕ ਤਿੰਨ ਨੋਟਬੁੱਕ ਆਪਣੇ ਕੋਲ ਰੱਖ, ਰੋਜ਼ ਦੀ ਇੱਕ ਨੋਟਬੁੱਕ ਭੇਜਦੀ ਆ ਘਰ ਵਾਸ ਬੱਸ
ਸੀ ਇੱਕ ਸੈਕਿੰਡ ਹਮ ਹਮ ਹੈਲੋ ਹੈਲੋ
ਹਾਂਜੀ ਹਾਂਜੀ ਉਹ ਜਿਸ ਤਰ੍ਹਾਂ ਕਰ ਹੁੰਦੇ ਨੇ ਨਾ ਇੰਗਲਿਸ਼ ਮੈਥ ਦੀ ਉਹ ਮੈਮ ਆਪਣੇ ਕੋਲ ਰੱਖ ਲੈਂਦੀ ਹੈ ਉਹ ਰੋਜ਼ ਦੀ ਇੱਕ ਬੁੱਕ ਘਰ ਭੇਜਦੀ ਹੈ ਜਿਹੜੀ ਜਿਸ ਕੰਮ ਅੰਦੀਆ ਸਾਰ ਕੰਮ ਕਰਓ ਤੇ ਕਾਪੀ ਵਾਪਿਸ ਭੇਜੋ ਸਕੂਲ
ਤੁਸੀਂ ਕਲ ਕੀ ਕਹਿ ਰਹੇ ਸੀ ਹੈਲੋ
ਹੈਲੋ ਹਾਂਜੀ ਹਾਂਜੀ ਹ ਬਿਲਕੁਲ ਉਹ ਤਰੈ ਬੁੱਕ ਆਪਣੇ ਕੋਲ ਰੱਖਦੀ ਆ ਕਾਪੀ ਪੀਆ ਉਹ ਰੋਜ਼ ਦੀ ਇੱਕ ਕੋਪੀ ਭੇਜ ਹੁਣ ਆ ਰੀ ਹੈ
ਹੈਲੋ ਹਾਂਜੀ ਹੁਣ ਆਰੀ ਹੈ ਹੁਣ ਆ ਰਹੀ ਹੈ ਮੇਰਾ ਨਾ ਫੋਨ ਹੈਂਗ ਹੋ ਰਿਹਾ ਹੈ
ਹਾਂ ਉਹ ਕੋਲ ਵਗੈਰਾ ਆ ਰੀ ਹੋਣੀ ਤਾ ਕਰਕੇ ਫੋਨ ਹੈਂਗ ਹੋ ਜਾਂਦਾ ਆ
ਹਾਂ ਉਹ ਫੋਨ ਪੁਰਾਣਾ ਵੀ ਹੋ ਗਿਆ ਨਾ ਏਸ ਕਿ ਉਹ ਹੈਗ ਹੋਣ ਲੱਗ ਕਿਆ ਹੁਣ
ਕਲੀਪ ਵਗੈਰਾ ਦੇਖਿਓ ਨਾ ਵਗੈਰਾ ਕਰਕੇ ਠੀਕ ਹੋ ਜਾਏਗਾ ਕੁਛ ਫੋਟੋ ਵਗੈਰਾ ਡਿਲੀਟ ਕਰ ਦੋ ਜੋ ਕੰਮ ਦੀ ਨੀ ਹੁੰਦੀਆਂ
ਹਮ
ਅਪਡੇਟ ਕਰ ਲਿਓ ਨਾ ਪਲੇ ਸਟੋਰ ਤੇ ਉ ਜਾ ਕੇ ਨਾ ਸੈਟਿੰਗ ਚ ਜਾ ਕੇ ਫੋਨ ਅਪਡੇਟ ਸਿਸਟਮ ਹੁੰਦਾ
ਨਹੀਂ ਫੋਨ ਤੇ ਅਪਡੇਟਡ ਹੈ ਮੇਰਾ ਪਰ ਉਹੀ ਹੈ ਨਾ ਕਿ ਫੋਟੋਸ ਡਿਲੀਟ ਕਰਨ ਦਾ ਨਾ ਜੀਅ ਨੀ ਕਰਦਾ ਉਹ ਸਾਰੀ ਮੈਮੋਰੀਜ ਨੇ
ਆਹੋ ਉਹ ਤੇ ਹੈ ਵੀ ਕਰਨੀ ਤੇ ਪੈਣੀ ਐ ਫੋਨ ਠੀਕ ਕਰਨਾ ਤੇ ਜਿਹੜ ਫੋਨ ਠੀਕ ਨੀ ਕਰੀਆ ਸਾਰੀ ਮੈਮੋਰੀਜ ਸ ਮੈਂ ਤੁੜੀਆਂ ਫੇਰ
ਉਹੀ
ਪੱਚੀ ਹਜ਼ਾਰ ਤੋਂ ਇੱਕ ਦੋ ਸਹੀ ਰਹੇਗੀ ਫੇਰ ਸਾਰੀਆਂ ਜਾਣਗੀਆਂ ਫਿਰ ਕੋਈ ਫਾਇਦਾ ਨੀ ਹੈ ਨੁਕਸਾਨ ਹੈ ਸਾਰਾ
ਉਹੀ ਹੁਣ ਮੈਂ ਕਰਾਂਗੀ ਥੋੜੀ ਦੇਰ ਚ
ਹਮ ਉਹ ਕਰ ਲੈਣਾ ਠੀਕ ਹੋ ਜਾਏਗਾ ਫੋਨ ਤੁਹਾਡਾ ਤੈ ਵੈਸੇ ਕੋਈ ਦਿੱਕਤ ਨੀ ਆਏਗੀ ਹੋਰ ਸੁਣਾਓ ਚਾਹ ਵਗੈਰਾ ਦੀ ਤਿਆਰੀ ਹੋ ਰਹੀ ਹੋਣੀ ਹੈ ਸ਼ਾਮ ਦੀ ਚਾਹ ਵਗੈਰਾ ਪੀਂਦੇ ਓ ਨਹੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ